ਹੈਲੋ।
ਹੈਲੋ?
ਹੈਲੋ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਹਾਲ- ਚਾਲ
ਕੀ, ਕਰਦਾ ਪਿਆ।
ਵਿਹਲਾਂ ਹੋ ਗਿਆ ਹੁਣ ਇਹ ਕਰਕੇ ਣੇ। ਤੁਸੀ, ਸੁਣਾਓ ਠੀਕ ਹੋ।
ਹਾਂ, ਠੀਕ ਆ ਬੋਟੀ ਬੇ ਬੋਟੀ ਤੋਰ ਦਿੱਤੀ ਆ।
ਹਾਂ, ਵੋਟੀ ਚਲੀ ਗਈ ਹੋਰ, ਸਾਲ ਇੱਕ ਵਾਰ ਤੇ ਛੁੱਟੀਆਂ ਪੈਂਦੀਆਂ।
ਹਾਂ, ਮੈਂ ਤੇ ਇਧਰ ਉੱਧਰ ਫਸੀ ਪਈ ਸੀ ਕੀ ਕਰਾਂ,
ਅੱਛਾ,
ਹੋਰ,
ਹੋਰ ਸੁਣਾਓ, ਦਿਲ ਲੱਗ ਗਿਆ ਹੈ।
ਅਰੇ ਬੈਠੀ ਉਹਨਾਂ ਦੇ ਵਿੱਚ ਟਾਈਮ ਨਾਲ ਕਿ ਕਰਾ ਹੋਰ ਤੂੰ ਸੁਣਾ? ਇਹਦੇ ਵਿੱਚ ਕੀ ਗੱਲਾਂ ਕਰਨੀਆਂ ਨੇ ਮੈਨੂੰ ਦੱਸ।
ਬਾਬਾ ਬੋਲੀ ਜਾਓ ਜੀ ਤੁਸੀਂ ਹੈਲੋ, ਹੋਰ ਨਹੀਂ ਨਹੀਂ ਰੇਲਵੇ ਹਾਂ। ਰੇਲਵੇ ਦੀ ਟਿਕਟਾਂ ਕਰਵਾਈਆਂ ਨਹੀਂ ਕੇ ਤੁਸੀਂ
ਕਿਧੇ ਕਰਾਈਆਂ ਨੇ ਉਹ ਤਾਂ ਆਉਂਦੀਆਂ ਨੀ ਪਈਆਂ। ਤਤਕਾਲ ਦੀਆਂ ਆਉਂਦੀਆਂ ਨੇ, ਤੇ ਪੈਸੇ ਚੰਗੇ ਲੱਗਦੇ ਨੇ ਫੇਰ ਉਹ ਐਰੋਪਲੇਨ ਦੀ ਫੇਰ ਉਹ ਓਨਲਾਈਨ ਦਾ ਮੈਂ ਔਨਲਾਈਨ ਦਾ ਫਿਰ ਹਾਂ,
ਨਹੀਂ ਆਨਲਾਈਨ ਤੁਹਾਡੀ ਗੱਲ ਸਾਰੀ ਠੀਕ ਹੈ। ਆਨਲਾਈਨ ਹੀ ਹੁੰਦੀਆਂ ਨੇ ਉਹ ਟਿਕਟਾਂ।
ਹੁਣ ਤਾਂ ਇਹ ਐਂਮ ਲਿਖਿਆ ਹੋਈਆਂ ਆਉਂਦਾ ਪਿਆ।
ਅੱਛਾ ਹੁਣ ਏ ਐੱਮ ਲਿਖਿਆ ਆ ਰਿਹਾ।
ਹਾਂ ਇੰਡਗੋ ਦੇ ਉੱਤੇ ਆਉਂਦਾ ਪਿਆ ਇੰਡਕੋ, ਉਹਦੇ ਉੱਤੇ ਆਉਂਦਾ ਪਿਆ ਹਾਂ ਹੁਣ ਕੋਈ ਲਾਈਨ ਹੋਰ ਈ ਏਰਨਸ ਲਾਈਨਈਟ ਕਿਹੜੀ ਏ?
ਅੱਛਾ,
ਹਾਂ,
ਹੋਰ ਸੁਣਾਓ ਤੁਸੀਂ?
ਇਹ ਤਾਂ ਆਪ ਨੂੰ ਗ਼ਲਤੀ ਲੱਗੀ ਐ ਨਾ ਲੱਗੀ ਤਾਂ ਆਪ ਨੂੰ ਗ਼ਲਤੀ ਐ। ਹੋਰ,
ਮੈਂ ਸੁਣਿਆ ਪਹਿਲੇ ਕੋਈ। ਤੁਹਾਡੇ ਨਾਲ ਬਣਿਆ ਕਿ ਹਿਸਾਬ ਕਿਤਾਬ ਪਹਿਲੇ ਏਅਰਲਾਈਨ ਦੀ ਕਰਾਈਆਂ ਹੁਣ ਤੁਸੀ ਕੀ ਗੱਲ ਹੋਈ? ਓ
ਹਾਂ ਓ ਕਰਾਈ ਸੀ ਨਾ ਤੇ ਪੈਸੇ ਵਾਪਿਸ ਕੀਤੇ ਨੇ ਉਹਨੇ ਭੇਜੇ ਨੇ ਵਾਪਸ।
ਵਾਪਸੀ, ਭੇਜ ਦੇ ਉਹਨੇ,
ਮੈਂ ਵਾਪਸੀ ਭੇਜ ਦਿੱਤੇ ਉਸ ਵੇਲੇ ਨਾਲੇ ਬਈ ਜਿਵੇਂ ਕਰਾਈਆਂ। ਨਾਲੇ ਵਾਪਸੀ ਵੇਜੇ ਫੇਰ ਮੰਗ ਲੈਣ ਫੇਰ ਬਾਈ ਕਨਫਰਮ ਹਾਂ, ਕਨਫਰਮ ਕਰ ਦਿੱਤੀ ਫਿਰ ਹਾਂ ਹੋਰ।
ਕਨਫਰਮ ਹੋ ਗਈਆਂ। ਫੇਰ ਤੁਹਾਨੂੰ ਮਤਲਬ ਪਤਾ ਨੀ ਲੱਗਿਆ ਕੀ ਹਾਂ ਵੀ।
ਹਾਂ, ਸਾਨੂੰ ਇਹ ਨੀ ਪਤਾ ਇਹਨੂੰ ਇਹ ਹੋਇਆ ਕਿ ਦੁਪਹਿਰ ਦੀਆਂ ਦੋ ਦੀਆ। ਦੋ ਵੱਜ ਕੇ ਤਿੰਨ ਘੰਟੇ ਚ ਪਹੁੰਚਣਾ ਹਾਂ।
ਅੱਛਾ,
ਹਾਂ, ਦੋ ਤੋਂ ਪੰਜ ਵਜੇ ਪਹੁੰਚਣਾ ਇਹ ਲਿਖਿਆ, ਆਇਆ ਸੀ ਨਾ। ਤੇ ਇਹਨੇ ਫਿਰ ਉਹ ਦੁਪਹਿਰ ਦੇ ਬਣਾ ਲੇ, ਆਈ ਹੋ ਉਹ ਮਤਲਬ ਰਾਤ ਦੀ ਲਾਈਟ ਲਾਈਟ ਰਾਤ ਦੀ ਸੀ।
ਹਾਂ ਉਹੀ ਆਪਣਾ ਬਾਰਾਂ ਵਜੇ੍ ਤੋਂ ਬਾਅਦ।
ਹਾਂ, ਨਾਲੇ ਨਾ ਏ ਐਮ ਪੀ ਐਮ ਲਿਖ ਦਿੰਦੇ ਤਾਂ ਵੀ ਪਤਾ ਚੱਲਦਾ ਇਹਨੂੰ ਕੋਈ ਨੀ ਪਤਾ ਚੱਲਿਆ। ਉਹ ਰਾਤ ਦੀ ਤਾਂ ਪਹਿਲੇ ਅਸੀਂ ਮਨਾ ਕੀਤੀ ਹੈ ਬਾਰਾਂ ਵਜੇ ਦੀ। ਮਨਾ ਕੀਤੀ ਸੀ ਨਾ ਇਹਨੇ ਸੋਚਿਆ ਦੁਪਹਿਰ ਦੀ ਆ ਗਈ ਹਾਂ। ਆਹੋ, ਉਹ ਪਹਿਲੀ ਵਾਰੀ ਕਰਾਈ ਤਾਂ ਨਹੀਂ ਪਤਾ ਚਲਿਆ ਹੁਣ ਤਾਂ ਉਹ ਬਾਰ ਬਾਰ ਆਖਦੀ ਪਈ ਏ। ਲਿਖਿਆ ਹੋਇਆ, ਆਉਂਦਾ ਪਿਆ ਹੁਣ ਕੋਈ ਗੱਟ ਤੇ ਉਹ ਸੀ ਨਾ ਇੰਡਗੋ ਦੀ ਛੇ ਹਜ਼ਾਰ ਦੀ ਪਤਾ ਨਹੀਂ ਦੱਸਦੀ ਪਈ ਏ। ਸਵੇਰੇ ਕੇ ਪਤਾ ਨੀ ਪੰਜ ਵਜੇ ਦੀ। ਫਲਾਈਟ ਤੇ ਇਹ ਤੇ ਪਤਾ, ਨਹੀਂ ਸੱਤ ਵਜੇ ਦੀ ਦੱਸ ਦੀ ਪਈ ਏ। ਹਾਂ ਇੱਕ ਸਵੇਰੇ ਸਤ ਵਜੇ ਦੀ ਦੱਸਦੀ।
ਹੁਣ ਉਹ ਕਿੰਨੇ ਦੀ ਹੋ ਰਹੀ ਏ?
ਤਰੀਕ ਦੀ ਦੱਸਦੀ ਵੀ ਏ, ਹੁਣ ਹਨੇਰੀ ਤੂਫਾਨ ਸ਼ਫਾਨ ਦਾ ਰੌਲਾ ਪਿਆ ਏ। ਕਹਿੰਦਾ ਵਿਆ ਮੇਰੀ ਦੁਕਾਨ ਉੱਥੇ
ਅੱਛਾ, ਉਹ ਤੇ ਫਿਰ ਕੈਂਸਲ
ਉਹ ਤਾਂ ਹੀ ਆਦੀ ਆ ਨਾ, ਅਸੀਂ ਡਰਦੇ ਮਾਰੇ ਫੇਰ ਆਖਦੇ ਆਂ। ਉਹ ਤਾਂ ਇ ਆਖਦੀ ਫਿਰ ਕੈਂਸਲ ਹੋਈ, ਤੇ ਫਿਰ ਉਹ ਤਾਂ ਪੈਸੇ ਤੁਹਾਨੂੰ ਵਾਪਸ ਆ ਜਾਣਗੇ। ਜੇ ਕੈਂਸਲ ਹੋਈ, ਤਾਂ ਇਹਦੇ ਨੀ ਆਣੇ ਸਨ। ਇਹਦੇ ਦਿੱਤੀ ਇਸ ਕੰਪਲੇਨ ਕੀਤੀ, ਵੀ ਸੀ ਤੇ ਕੋਈ ਨੀ ਆਏ, ਵਾਪਿਸ। ਐਸੇ ਨਹੀਂ ਹੋ,
ਤੇ ਉਹ ਕਹਿੰਦੇ ਸੀ, ਜੀ ਐਸ ਟੀ ਦੇ ਕੱਟ ਕੇ ਆ ਜਾਣਗੇ, ਉਹ ਵੀ ਨੀ ਆਏ?
ਨਾ ਉਹ ਵੀ ਨੀ ਆਏ, ਉਹਨੇ ਫੇਰ ਈਮੇਲ ਆਈ ਡੀ ਤੇ ਆਖ ਦਿੱਤਾ, ਨਾ ਵੀ ਉੱਥੇ ਪਾਓ, ਤੇ ਤੁਸੀਂ ਆਪਣੀ ਕੰਪਲੇਨ ਕਰੋ। ਕੰਪਲੇਨ ਕਰੋ ਐਸ ਤਾਂ ਹੋ ਨਹੀਂ ਸਕਦਾ, ਬਾਈ ਕੋਈ ਕਿਸੀ ਕੋ ਦੂਸਰੇ ਕੋ ਭੇਜ ਦੇ ਐਸੇ ਨਹੀਂ ਭੇਜਦੇ। ਜਾਂ ਇਹਨੂੰ ਇਹ ਗਲਤੀ ਲੱਗੀ, ਹੋਈ ਨੇ ਸਹਿਮ ਮੈਂ ਦੱਸਦੀ ਰਹੀ ਆ, ਉੱਥੇ ਕੋਈ ਨੀ ਗੱਲ ਹੋਈ ਸਾਡੇ ਨਾਲ ਇਹ ਗੱਲ ਨਹੀਂ ਹੋਈ ਸੈਂਤਾ ਹੋਣਾ ਸੀਗਾ ਸਿੱਧਾ।
ਨਹੀਂ ਭੇਜ ਸਕਦੇ, ਉਝ ਕੋਈ ਆਇਆ ਹੋਵੇ। ਕਈ ਅਹ ਤਤਕਾਲ ਲਈ ਲੈਂਦੇ ਨੇ, ਜਿਵੇਂ ਉਹਦੇ ਲੈਂਦੇ ਨੇ ਟਿਕਟ। ਕਈ ਆਏ ਹੁੰਦੇ ਨੇ।
ਤੇ ਏਅਰਪੋਰਟ ਤੇ ਨਹੀਂ ਦਿੰਦੇ, ਏਰਪੋਰਟ ਤੇ ਆਖਦੇ ਨਹੀਂ ਦਿੰਦੇ। ਇਹੀਓ ਆਦਮੀ ਏਅਰਪੋਰਟ ਤੇ ਨਹੀਂ ਦਿੰਦੇ, ਉਹ ਬਾਈ ਟ੍ਰੇਨ ਦੀ ਤਾਂ ਹੋ ਜਾਂਦੀ। ਤਤਕਾਲ ਦੀ ਟ੍ਰੇਨ ਦੀ ਤਾਂ ਹੋ ਜਾਂਦੀ ਹੈ, ਤੇ ਏਅਰਪੋਰਟ ਦੀ ਨੀ ਹੁੰਦੀ, ਜਦ ਤੱਕ ਪਹਿਲੇ ਕਰਇਆ ਨਾ, ਹੋ ਐਸਾ ਹੋ ਹੀ ਨਹੀਂ ਸਕਦਾ, ਉਹਨੇ ਲਿਖ ਕੇ ਭੇਜ ਦਿੱਤਾ। ਪੈਸੇ ਕਿੱਥੋਂ ਆਣੇ ਏ ਕੋਈ ਵਾਪਸ ਪੈਸੇ ਨੀ ਆਣੇ। ਹੁਣ-ਹੁਣ ਉਹ ਡਰਦੇ ਮਾਰੇ ਮੈਂ ਹੀ ਆਦਮੀ ਰ ਕਰਾਈ, ਉਹ ਕਰੀ ਮੈਂ ਡਰ ਲੱਗਦਾ ਕੀ ਕਰੀਏ? ਅੱਗੇ ਐਵੇਂ ਪੈਸੇ ਚਲੇ ਜਾਣ ਬੰਦੇ ਦੇ ਤੇ, ਹਾਂ, ਆ ਨਾ ਜਾਏ ਹਾਂ। ਤੇ ਉਹ ਟ੍ਰਰੇਨ ਦੀ ਤਾਂ ਬਣਦੀਆਂ, ਨੀ ਤਤਕਾਲ ਦੀਆਂ ਨੀ ਬਣਦੀਆਂ ਪੀਆਂ। ਚਾਰ ਸਾਢੇ ਚਾਰ ਹਜ਼ਾਰ ਦੀ ਤੱਕ ਦੀ ਬੰਦੀ ਉਹ ਤਾਂ ਹਾਂ ਆਹੀਅ ਆਦਾ। ਅਈਓ ਆਖਦਾ ਪਿਆ, ਨਾ ਇਤਨੇ ਕੀ ਬਣੇ ਤੋ ਫਿਰ ਮੈਂਨ ਏਅਰਪੋਰਟ ਪੇ ਹੀ ਚਲੇ ਜਾਤੇ ਹਾਂ।
ਹੂੰ,
ਹੋਰ?
ਹੁਣ ਕਿੱਧਰ ਹੈਏ ਹੋ, ਇੱਧਰ ਹੈਗੇ ਹੋ।
ਇਹਨਾਂ ਦੇ ਬਾਹਰ ਹੀ ਬੈਠੇ ਉਹ ਤਾਂ ਨੌਕਰੀ ਤੇ ਗਿਆ, ਵਿਚਾਰਾ ਵੱਜਦਾ ਦੁਕਦਾ ਪਿਆ। ਇਹ ਤਾਂ ਬੈਠੀ, ਹੋਰ ਉਹ ਕੰਮ ਤੇ ਲੱਗਿਆ ਹੋਇਆ।
ਕੁੜੀ ਠੀਕ।
ਹਾਂ, ਠੀਕ ਆ ਮੇਰਾ ਹੱਥ ਨਹੀਂ ਚੱਲਦਾ, ਮੇਰੀਆਂ ਅੰਗੂਠਾ ਨਾ ਖਤਮ ਹੋ ਗਿਆ ਏ
ਅੱਛਾ।
ਜਿਹੜਾ ਹੱਥ ਦਾ ਅੰਗੂਠਾ ਨਹੀਂ ਹੁੰਦਾ, ਉਹ ਨਾ ਕੁਝ ਦਿਹਾੜੇ ਤਾਂ ਪਤਾ ਨੀ ਉਤੋਂ ਦਾ ਪੋਟਾ ਲੱਤਾਂ ਮਾਰਦਾ ਰਿਹਾ ਜ ਆਪਣੇ ਆਪ ਮੁੜ ਜਾਣਾ, ਆਪਣੇ ਆਪ ਐਣ ਜੋਣ ਲੱਗ ਜਾਣਾ, ਪਤਾ ਨੀ ਕਿਸ ਤਰ੍ਹਾਂ ਦਾ ਹੁੰਦਾ। ਪਤਾ ਨੀ ਕੁਲਰ ਦੀ ਹਵਾ ਨਾਲ ਹੋਇਆ, ਕਿਦੇ ਨਾਲ ਹੋਇਆ।
ਬਾ ਹਵਾ ਨਾਲ ਹੁੰਦਾ ਹੋਣਾ ਤੁਹਾਨੂੰ ਮੈਂ ਕਿਹਾ ਵੀ ਸੀ, ਆਪਣਾ ਉੱਥੇ ਇੱਕ ਵਾਰ ਆਪਣਾ ਚੈੱਕ ਕਰਾ ਲੈਣਾ ਸੀ।
ਇਹਨਾਂ ਨੂੰ ਕੋਈ ਡਾਕਟਰ ਦਾ ਨੀ ਪਤਾ ਹੁੰਦ ਸਮਝ ਕੋਈ ਗੱਲ ਨਹੀਂ ਕੈਸ ਦੇਣੀ ਨਹੀਂ।
ਨਾ ਲੈਬ ਤੇ ਚੈੱਕ ਕਰਾ ਲੈਣਾ ਸੀ, ਨਾ ਉੱਧਰ ਗਏ ਹੋ ਹੋਰ ਐਵੇਂ, ਕੋਈ। ਇੱਕ, ਦੋਂ ਜੇ ਫਾਇਦਾ ਕੀ ਉਹ ਚੀਜ਼ ਦਾ।
ਮੈਂ ਫੇਰ, ਗਈ ਕੋਈ ਨੀ ਫੇਰ। ਇਨਾ ਨੂੰ ਨਾ ਕੋਈ ਦੂਰ- ਦੂਰ ਇਨਾਂ ਤੇ ਫਿਰ ਜਾਂਦੀਆਂ ਹੀ ਨਹੀਂ। ਘਰੋਂ ਨਿਕਲਦੀਆਂ ਨਹੀਂ, ਇਹੜ ਦੂਰ ਇਹ ਡਾਕਟਰਾਂ ਦੀਆਂ ਬਾਨਾ ਕਿਵੇ ਚੱਲ ਜਾਂਦੀਆਂ ਸਭ ਦੂਰ ਮਤਲਬ ਇਲਾਕਾ ਅਲੱਗ- ਅਲੱਗ ਹੈ, ਜਿਵੇਂ ਮੋਬਾਇਲਾਂ ਦੀ ਦੁਕਾਨ ਹੈ ਤੇ ਤੇ ਬਸ ਇਹ ਸਾਰੀ ਕਮਾਈ ਮੋਬਾਇਲਾ ਦੀ ਏ ਹਾਂ ਈਓ ਮਾਰ ਗੀ। ਤਈਆਂ ਅਲੱਗ- ਅਲੱਗ ਨੇ ਸਾਰੀਆਂ। ਕਿਉਂ ਮੇਰੀਏ ਨੇਰੇ ਜਹ, ਉਹ ਨਾ ਦੱਸੋ ਡਾਕਟਰ ਤੇਈ ਆਪਦੀ ਰਹਿੰਦੀ ਆ।
ਹਾਂ, ਉਹ ਤੇ ਹੋਏਗਾ ਹੀ, ਐਸੀ ਗੱਲ ਤੇ ਹੈ ਨੀ ਨਹੀਂ ਹੋਏਗਾ ਸਭ ਹੋਣਗੇ।
ਕਮਿਸ਼ਟਰੱਲ ਦਾ ਹੈ, ਨਾ ਕਮਿਸ਼ਟਰੱਲ ਦਾ ਦਵਾ ਲਿਆਈ ਨੀ, ਉਹ ਟੀਕੇ ਜਹੜੀ ਥਾਂ ਤੋਂ ਲਿਆਈ ਆ ਆਪ ਦਵਾਈ ਆਪਣੇ
ਹੂੰ।
ਬਭਾਲ ਨਾਲੀ ਗਈ ਸੀ, ਫਿਰ ਉਧਰਹਿ ਜਾਂਣਦੇਿਆਂ ਉੱਥੇ ਜਾਂਦੇ ਆ। ਬੈ ਨੀ ਸਕਦੀ, ਭਾਰੀ ਏ ਨਾ। ਜਈ, ਮੈਂ ਤੇ ਜਈ ਉਹ, ਤਿੰਨ ਦਿਨ ਔਖ ਬੇਂਦਾ। ਫਨੀ, ਤਾਂ ਇੱਥੇ ਹੈ ਪਈ। ਕਰਾਏ ਵੀ ਚੰਗੇ ਲੱਗਦੇ ਨੇ, ਸਾਡੇ ਤਾਂ ਉੱਥੇ ਵੀਹ ਰੁਪਏ ਨਾ। ਇੱਥੇ ਸੌ ਡੇਢ ਸੌ ਰੁਪਈਆ, ਫੇਿਰ ਸਾਲਮ ਆਉਂਦਾ। ਜਿਵੇਂ ਦੋ ਬੰਦੇ ਜਾਣੇ, ਤੇ ਸਾਲਮ ਆ ਓਈ। ਹਾਂ।
ਪੂਰਾ ਆਟੋ
ਇਹ ਚੀਜ਼ ਏ, ਹਾਂ। ਹਾਂ ਗੱਡੀ ਕਰਨੀ ਹੈ, ਤੇ ਪੂਰੀ ਕਰਨੀ ਪੈਂਦੀ ਹੈ ਇਹ ਚੀਜ਼।
ਹਾਂ।
ਐਵੇਂ ਤੇ ਗੱਡੀ ਤੇ ਪੰਜ ਸੌ ਆਉਂਦਿਆਂ ਲੱਗਿਆ, ਪੰਜ ਸੌ ਜਾਂਦਿਆਂ ਲੱਗਿਆ। ਹਜ਼ਾਰ ਇੰਝ ਲੱਗ ਗਿਆ, ਦਾ- ਚੌਦਾਂ ਹਜ਼ਾਰ ਪੈ ਗਏ ਸਨ। ਹੋਰ ਹੋਰ, ਬਸ।
ਨਹੀਂ ਫੇਰ ਤੁਸੀਂ ਹੁਣ, ਕਹਿੰਦੇ ਨੀ ਆਉਣ ਵਾਸਤੇ।
ਆਖਦੀ ਤੇ ਪਈਆਂ, ਹੁਣ ਵਿ ਹੀ ਕੰਮ ਤੇ ਹੁਣ ਆਖਦੀ ਪੇਸੀ। ਟਿਕਟ ਬਣਵਾਉਣ ਵਾਸਤੇ, ਆਦਾ ਪਿਆ ਸੀ ਪੈਸੇ ਜਮ ਕਰਾ ਕੇ ਮੈਂ ਹੀ ਡਰਦੇ ਮਾਰੇ ਫਿਰ ਮਨਾ ਟਿਕਟਾਂ ਲੇ ਲੀਆ ਟ੍ਰੇਨ ਦੀ ਕਰਾ ਲੈ ਮੈਂ ਇੱਕ ਵਾਰੀ ਜੋ ਪੈਸੇ ੇ ਖਤਮ ਹੋਏ ਤੇ, ਮੈਨੂੰ ਡਰ ਲੱਗਣ ਲੱ
ਮੰਮੀ, ਮੇਰੀ ਗੱਲ ਸੁਣਣਾ, ਜੇ ਅਗਰ ਚਾਰ ਹਜ਼ਾਰ ਰੁਪਏ ਦੀ ਉਹਦੀ ਹੋ ਰੀ ਹੈ ਪੰਤਾਲੀ ਸੌ ਦੀ ਤੇ ਪੰਜ ਹਜ਼ਾਰ, ਸਾਢੇ ਪੰਜ ਹਜ਼ਾਰ ਰੁਪਏ ਫਿਰ ਏਅਰ ਵਧੀਆ ਨੀ।
ਹਾਂ, ਇਹ ਛੇ ਹਜ਼ਾਰ ਦੀ, ਛੇ ਹਜ਼ਾਰ ਦੀ ਫੇਿਰ ਟੈਕਸ ਲਾਗ ਲੁਗ ਕੇ ਪਏਗੀਈ, ਇੰਡੀ ਕੋ ਪਤਾ ਨੀ ਛੇ ਹਜ਼ਾਰ ਦੀ ਦਸਦੀ ਵੀ ਆ ਈ ਟਿਕਟ। ਕੋਈ ਟੈਕਸ ਵੀ ਲੱਗਦੇ ਹੋ ਸਰ, ਨਾ ਉੱਥਤੇ ਫੇਰ।
ਹਾਂ, ਉਹ ਤੇ ਲੱਗਦੇ ਨੇ ਨਾ।
ਉਧਰ ਦੇ ਜਿਹੜੇ ਟੈਕਸ ਹੁੰਦੇ ਨੇ ਉਹ ਲੱਗਦੇ।
ਹੂੰ, ਹੂੰ ਉਹ ਤੇ ਲੱਗਦੇ ਨੇ।
ਹਾਂ।
ਹੂੰ।
ਆਦੀ ਪਣੀ ਸੀ ਛੇ ਹਜ਼ਾਰ ਦੀ, ਹਿੰਦੂਕ ਮੈਂ ਆ ਰਹੀ ਹੈ ਬਾਈ। ਚੌਦਾਂ ਤਾਰੀਖ ਕੀ ਹੈ, ਸੂਬੇ ਕੀ।
ਆਪ ਬੁੱਕ ਕੀਤੀ। ਟੀ ਹੋਣੀ ਹੈ ਨਾ।
ਹਾਂ ਪਹਿਲ ਉਹ ਦਸ ਦੀਆਂ, ਹੁਣ ਡਰ ਲੱਗਦੇ। ਹੁਣ ਵੀ ਬਹੁ ਕਰਦੇ ਆੱਜ।
ਐਪ ਡਾਊਨਲੋਡ ਹੋਏ ਉਹਦੇ ਤੋਂ ਬਰੁਕ ਕਰਨੀ ਚਾਹੀਦੀ ਹੈ। ਕੋਈ ਦਿੱਕਤ ਥੋੜੀ ਨਾ ਹੁੰਦੀ ਹੈ। ਦੁਨੀਆਂ ਇੰਜ ਬੂਕ ਕਰਦੀ ਹੈ, ਕੋਈ ਦਿੱਕਤ ਥੋੜੀ ਨਾ ਹੈਗੀ ਹੈ।
ਹਾਂ। ਤੇ ਐਪ ਤਾਂ ਕੱਢੀ ਹੋਣੀ, ਤਾਂ ਹੀ ਕਰਦੀ ਦੀ ਐਵੇਂ ਥੋੜੀ ਨਾ ਕਰਦੀ ਏ। ਐ ਤਾਂ ਕੱਢ ਕੇ ਬ-
ਜਾਂ ਓਹ ਹੁਣ ਅਗਲੀ ਰੇਲਵੇ ਸਟੇਸ਼ਨ, ਦੀ ਆਪਣਾ। ਬਾਈ ਟ੍ਰੇਨ ਆਉਂਦੇ ਹੋਣ ਦੇ ਫੇਰ ਟ੍ਰੇਨ ਦੀ ਕਰਾ ਕੇ ਨੀ ਹੁੰਦੀ।
ਡਾਲ ਦੇ ਰ ਉਹ। ਚਾਚਾ ਕੋਲੋਂ ਸਿਆਣਾ, ਰੇਲਵੇ ਸਟੇਸ਼ਨ ਦੀਆਂ ਤਾਂ ਚਾਚਾ ਹੀ ਕਰਉਦਾ ਈ। ਚਾਚ ਸਿਆਣਾ ਸੀ। ਆਹ ਵਿ ਚਾਰਾ ਭ ਆਹਚ ਚਾੱਚੇ ਨੂੰ ਸਾਰੀ ਸਮਂਝ ਆਉਦੀ ਹੈ ਇਹ। ਪੁੱਛ- ਪਾੱਛ ਕਰਕੇ ਤਾ, ਹੁਣ ਇਹਦੇ ਡੈਡੀ ਨੇ ਵੀ ਕਰਾਈ ਸੀ, ਤੇ ਅਸੀਂ। ਤੇਰਹਿ ਦਿਨਾਂੱਜ ਪਹੁੰਚਾਇਆ ਹੈ ਕਰਾਈ ਆ। ਹੋਰ ਤੀਸਰੇ ਦਿਨ ਜਾ ਕੇ ਅਸੀਂ ਪਹੁੰਚੇ ਸੀ।
ਹੂੰ।
ਤਾਂ ਬੋਲਣ ਲੱਗ ਗਿਆ। ਪ੍ਰਿਤਪਾਲ ਵੀ ਚਾਚੇ ਕੋਲ ਕਰਾ ਲੇਗੀ। ਅੱਛਾ ਨਹੀਂ ਲੱਗਦਾ ਚਾਚਾ। ਚਾਚਾ ਕੋਲੋਂ ਕਰਾਈ ਇੰਜ ਆਖਦੀ, ਅਬ ਅੱਛਾ ਲੱਗਦਾ ਹੈ। ਹੋਰ, ਹੂੰ। ਹੁਣ ਆਪਦਾ ਵਿਆਹ ਹੋ ਰਿਹਾ, ਆਏਗਾ ਤੇ ਗੱਲ ਕਰੇਗੀ। ੁ ਇਹਰੀਆਂ, ਤਫਾਨਾਂ ਤੋਂ ਵੀ ਹੁਣ ਡਰ ਲੱਗਦਾ ਪਿਆ ਹੈ। ਵਿੱਚ ਆਉਂਦੇ ਪਏ ਨੀ ਲਿਖਿਆ। ਅੰਮ੍ਰਿਤਸਰ ਸਾਰਾ ਵੇਖ ਲੋ, ਫੇਰੀ ਵੀ ਡਿੱਗ ਗਈ ਉਥੇ। ਤੁਸੀਂ ਨੀ ਵੇਖਿਆ, ਹੈਂ। ਹੈਲੋ। ਹੈਲੋ, ਬੰਦ ਹੋ ਗਿਆ।